ਹੈਲੋ
ਹਾਂਜੀ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ, ਬਸ ਠੀਕ ਆ ਤੁਸੀਂ ਸੁਣਾਓ
ਵਧੀਆ ਵਧੀਆ ਹੋਰ ਕੀ ਕਰੀ ਜਾਂਦੇ ਪਏ
ਏਦਾਂ ਈ ਫ੍ਰੀ ਬੈਠੇ ਹੋਯੇ ਆਂ
ਅੱਛਾ
ਹਮ
ਹੋਰ ਦਸੋ
ਤਾਂ ਕੁੱਛ ਵੀ ਨੀ, ਬਾਰਿਸ਼ ਆ ਰਹੀ ਹੈ ਉੱਧਰ
ਨਾ ਨਾ ਇੱਧਰ ਬਾਰਿਸ਼ ਹਾਲੇ ਤੇ ਨਈ, ਧੁੱਪ ਆ ਗਈ ਹੈ ਬਾਹਰ
ਇੱਧਰ ਬਾਰਿਸ਼ ਹੈ
ਅੱਛਾ ਨਈ ਨਈ ਇਧਰ ਧੁੱਪ ਆ ਗਈ, ਇਧਰ ਬਾਰਿਸ਼ ਨਹੀਂ ਹੈ
ਰਾਤ ਦੀ ਬਾਰਿਸ਼ ਹੋ ਰਹੀ ਹੈ ਪੱਖੇ ਸਾਰੇ ਬੰਦ ਹੈ ਇਸ ਟਾਈਮ ਦੇ
ਹ ਚਲੋ ਬਾਰਿਸ਼ ਹੋ ਜਾ ਮੌਸਮ ਵਧੀਆ ਹੋ ਜਾਏਗਾ
ਹ
ਗਰਮੀ ਤੋਂ ਤਾਂ ਬਚ ਜਾਓਗੇ
ਹਾਂ ਇੱਕ ਦਿਨ ਲਈ ਖਾਲੀ
ਹਾਂ ਚਲੋ ਠੀਕ ਆ ਫਿਰ ਵੀ ਹੰਮ
ਉਹ ਤਾਂ ਹੈ
ਕੀ -ਕੀ ਹੋਇਆ ਨਾਸ਼ਤਾ -ਨਾਸ਼ਤਾ ਤਾਂ ਹਲੇ ਨਹੀਂ ਹੋਇਆ
ਹਮ
ਹੋਰ ਤੁਸੀਂ ਸੁਣਾਓ ਤੁਹਾਡਾ ਹੋ ਗਿਆ
ਨਹੀਂ ਸਾਡਾ ਹਾਲੇ ਨਹੀਂ ਹੋਇਆ
ਅੱਛਾ ਉਹ ਕਿਉਂ
ਇੰਨੀ ਜਲਦੀ ਕੌਣ ਕਰਦਾ
ਅੱਛਾ ਕੀ ਖਾਣਾ ਨਾਸ਼ਤੇ ਵਿੱਚ ਕੀ ਖਾਣਾ
ਹੈਂ
ਨਾਸ਼ਤੇ 'ਚ ਕੀ ਖਾਣਾ
ਕੁਛ ਨ ਪਤਾ ਬਣਾਉਣਾ ਕਿ ਖਾਣਾ ਕੁਛ ਨੀ ਕਹਿ ਸਕਦੇ
ਅੱਛਾ ਤੁਹਾਨੂੰ ਪਤਾ ਨੀ ਹਾਲੇ ਆ ਕੀ ਖਾਣਾ
ਨਾ
ਹੋਰ ਗੁੜੀਆ ਕੀ ਕਰ ਰਹੀ ਹੈ
ਫ ਖੇਲਦੀ ਪਈ ਏ
ਅਤੇ
ਖ ਦੀਏ ਖੇਲ
ਅੱਛਾ
ਹਾਂ
ਹੋਰ ਦੱਸੋ ਤੁਸੀਂ ਸੁਣਾਓ ਕਿ ਨਹੀਂ ਤਾਂ ਅੱਜ ਕੀ ਬਣ ਰਿਹਾ ਕੀ ਪਲੈਨ ਹੈ ਅੱਜ ਦੇ ਦਿਨ ਦਾ
ਹ ਕੋਈ ਪਲਾ ਨਹੀਂ ਹੈ ਦੇਖੋ ਅਗਰ ਮੌਸਮ ਐਸਾ ਰਿਹਾ ਤੇ ਬਾਜ਼ਾਰ ਚੱਕਰ ਲਾਹਵਾਂਗੇ ਜੇ ਨਹੀਂ ਰਿਹਾ ਮੌਸਮ ਐਸਾ ਤੋਂ ਆ ਗਏ ਤੇ ਫੇਿਰ ਨਹੀਂ ਜਾਵਾਂਗੇ
ਅੱਛਾ ਹੰਮ
ਤਾਂ ਮੌਸਮ ਠੀਕ ਹੈ
ਹਾਂ ਚਲੋ ਬਾਜ਼ਾਰ ਵੀ ਜਾਣਾ ਚਾਹੀਦਾ ਬਟ ਧਿਆਨ ਨਾਲ ਜਾਣਾ ਚਾਹੀਦਾ ਅੱਜ ਕੱਲ੍ਹ ਗੱਡੀਆਂ ਇੰਨੀਆਂ ਫਾਸਟ ਚੱਲਦੀਆਂ ਹਨ ਲੋਕੀ ਦੇਖਦੇ ਨੇੀ
ਹਾਂ
ਥੋੜ੍ਹਾ ਧਿਆਨ ਨਾਲ ਨਿਕਲਣਾ ਚਾਹੀਦਾ ਮਾਰਕੀਟ ਵਿੱਚ ਵੀ
ਹਾਂ ਉਹ ਤਾਂ ਹੈ
ਹਮ ਚੱਕਰ ਏ, ਹੋਰ ਦੱਸੋ
ਹੋਰ ਕੁਛ ਵੀ ਨੀ ਹਾਲੇ ਤੇ ਵੇਹਲੇ ਆ, ਬਨਾਉਨ -ਖਾਨ ਦਾ ਕੁਛ ਸੋਚਿਆ ਨੀ। ਅਗਰ ਜਿਵੇਂ ਜਾਵਾਂਗੇ, ਤੇ ਸੋਚਾਂਗੇ ਕੀ ਬਨਾਨੈ।
ਅੱਛਾ।
ਹੂੰ।
ਕੋਈ ਨਾ ਬਸ ਇਕ, ਹੂੰ, ਕੀ ਮਨ? ਕੀ ਖਾਨਦਾ ਅੱਜ, ਕੀ ਖਾਂਨਦਾ ਮਨ ਐ ਤੁਹਾਡਾ?
ਓਨੂੰ ਤੁਸੀ ਬਾਜ਼ਾਰੋਂ ਮੰਗਾਓ, ਬਜ਼ਾਰੋਂ ਮੰਗਾਲਾਂਗੇ ਜੇ ਟਾਈਮ ਕੋਈ ਕੇਹਗਾ, ਐ ਬਨਾਓ, ਐ ਬਨਾਓ, ਫੇਰ ਬਾਜ਼ਾਰੋਂ ਆ ਜਏਗੀ। ਸਾਰੇ ਬਾਜ਼ਾਰ ਦੀ ਖਾਓ।
ਨਈ, ਘਰ ਦਾ ਖਾਨਾ ਚਾਈਦਾ, ਅੱਛਾ, ਰਹਿੰਦੈ। ਸੇਹਤ ਲਈ ਅੱਛਾ ਹੈ। ਬਾਰ ਦਾ ਮਸਾਲੇ, ਤੇਲ ਜਾਦਾ ਹੁੰਦੈ। ਓਦੇ, ਨਾਲ ਤੈਨੂੰ ਦਿਕੱਤ ਨੀ ਖਾਨੇ ਦੀ? ਕੈਹਨ ਤੇ ਖਾਨਾ ਚਾਈਦਾ ਬਾਹਰ, ਚਲੋ ਵੈਸੇ ਮੈਕਸੀਮਮ ਘਰ ਦਾ ਖਾਨਾ ਚਾਈਦੈ। ਆਪੇ, ਮਨ। ਡਿਸ਼ ਬੰਦਾ ਬਨਾਦੈ, ਖਾਂਦੈ, ਵਦੀਆ ਰਹਿੰਦੈ।
ਹਾ।
ਕਿਤੇ ਡਾਇਟਿੰਗ- ਡੂਟਿੰਗ ਤੇ ਨਈ ਤੁਸੀ?
ਪਹਿਲੇ ਬਾਰਿਸ਼, ਬੋਹਤ ਪਈ ਹੋਈ ਆ, ਉਸ ਤੋਂ ਬਾਦ ਨਹੀਂ।
ਕੇਉਂ?
ਭਾਂਦੀ, ਨੀ? ਬਟ, ਹਾਂ, ਚਾਏ -ਚਾ ਜੇੜੀ ਐ, ਓ ਘੱਟ ਐ, ਮੇਰੀ ਚਾ ਨੀ ਐ। ਚਾਅ ਮੈ ਸ਼ੁਰੂ ਤੋਂ ਈ ਘੱਟ ਪੀਂਦੀ ਆ, ਹਾਂ।
ਅੱਛਾ।
ਹੂੰ।
ਹੋਰ ਜਾ
ਮੈਸ ਜਾਨਾ ਪਸੰਦ ਜਾਦਾ ਕਰਦੀ ਨੀ ਆ, ਕਦੀ-ਕਦਾਰ ਜਾ ਹੁਨ ਗਰਮੀਆਂ ਤੇ ਆਈਸਕ੍ਰੀਮ ਚੱਲਦੀ ਏ, ਕਿਸੇ ਲਈ?
ਅੱਛਾ-ਅੱਛਾ। ਠੀਕ ਐ, ਵਦੀਐ।
ਹੋਰ?
ਗਰਮੀ 'ਚ ਕੀ ਖਾਨਦਾ ਤੁਹਾਨੂੰ ਲੱਗਦੈ? ਕੀ ਏਅ ਚੀਜ਼ ਜਾਦਾ ਖਾਨੀ ਚਾਈਦੀ ਏ?
ਸਵੇਰੇ ਸਬਜ਼ੀਆਂ 'ਚ ਵੀ, ਤੇ ਫਰੂਟਸ 'ਚ ਵੀ।
ਅੱਛਾ-ਅੱਛਾ, ਰੈਡ ਕੇ ਫਰੂਟਸ ਤੁਹਾਨੂੰ ਪਸੰਦ ਏ?
ਅਪ, ਐਹ ਤੇ ਮੈਂਗੋ ਖਾਨੀ ਆ।
ਹੂੰ, ਅੱਛਾ।
ਓ ਜਾਦਾ ਪਸੰਦ ਐ।
ਹੂੰ, ਚ?
ਐਪਲ, ਕਦੀ ਦੁਬਾਰਾ ਅੱਛਾ ਲੱਗਦੈ ਰੋਜ ਨੀ।
ਹੂੰ।
ਓ ਇਤਨਾ ਅੱਛਾ ਨੀ ਹੈ, ਐਪਲ ਜਿਨਾ ਅੱਛਾ।
ਔਰੈਂਚ, ਹੋ ਗਿਆ।
ਹਾਂ
ਅੱਛਾ। ਫੇਰ ਅਨਾਰ ਹੋ ਗਿਆ।
ਅਨਾਰ ਨਹੀਂ ਛਿੱਲਨਾ ਬੜਾ ਔਖਾ ਲੱਗਦਾ। ਉਹਨੂੰ
ਤੇ ਦੂਜਾ ਕੀ ਕਹਿੰਦੇ ਨੇ ਮੈਂਗੋ ਹੋ ਗਿਆ।
ਹਾਂ। ਮੈਗੋ ਤੇ ਮੈਂ ਰੋਜ ਖਾ ਸਕਦੀ ਹਾਂ। ਤਿੰਨੋ ਟਾਈਮ ਖਾ ਸਕਦੀਆਂ।
ਗਰੇਪਸ ਹੋ ਗਏ, ਅੰਗੂਰ ਹੋ ਗਏ।
ਅੰਗੂਰ ਵਿਚ ਵੀ ਨੀ ਜਿਤਨਾ ਮੈਨੂੰ ਮੈਗੋ ਹੈ।
ਪਪੀਆ ਹੋ ਗਿਆ।
ਨਹੀਂ ਬਿਲਕੁੱਲ ਵੀ ਨਹੀਂ।
ਤੇ ਹੋਰ। ਕੀ ਹੋ ਗਿਆ?
ਪਾਇਨ ਐਪਲ ਖਾ ਸਕਦੀ ਹੇ।
ਹਾਂ। ਪਾ ਪਾਈਨ ਐਪਲ ਹੋ ਗਿਆ। ਔਰ ਸਭ ਬੈਸਟ ਰਹਿੰਦਾ। ਬਨੈਨਾ ਬਹੁਤ ਅੱਛਾ ਫਰੂਟ ਹੈ।
ਨਹੀਂ। ਮੈਨੂੰ ਨਹੀਂ ਪਸੰਦ। ਲੀਚੀਆ ਮੈਂ ਖਾ ਸਕਦੀ ਹਾਂ। ਸਟ੍ਰੋਬੈਰੀ ਵੀ ਠੀਕ ਹੈ।
ਲੀਚੀ ਖਾਣੀ ਚਾਹੀਦੀ ਹੈ। ਸਟ੍ਰਾਬੇਰੀ ਖਾਣੀ ਚਾਹੀਦੀ ਹੈ।
ਕਾਦੀ ਦੁਕਾਨ ਹੈ?
ਹੂ - ਹੂ। ਨਹੀਂ ਖਾਣੀ ਚਾਹੀਦੀ। ਇਹ ਫਰੂਟ ਅਕਸਰ ਇਨਸਾਨ ਨੂੰ ਖਾਣੇ ਚਾਹੀਦੇ। ਵਧੀਆ ਰਹਿੰਦੇ।
ਸਾਰੇ ਡਰੈਗਨ ਫਰੂਟ
ਹਾਂ। ਡਰਾਈ ਫਰੂਟ ਖਾਣੇ ਚਾਹੀਦੇ-ਬਦਾਮ, ਅਖਰੋਟ ਕਾਜੂ। ਨਾਨ-ਵੈਜ ਨਹੀਂ ਖਾਂਦੇ ਤੁਸੀਂ?
ਮੈਂ ਨੋਨ-ਵੈਜ ਖਾਂਦੀ ਵੀ ਨਹੀਂ ਆ। ਹੱਥ ਵੀ ਨਹੀਂ ਲਾਂਦੀ ਹਾਂ।
ਅੱਛਾ!
ਹਾਂ।
ਕਈਆਂ ਬੰਦਿਆਂ ਨੂੰ ਨਾਨ-ਵੈਜ ਬਹੁਤ ਪਸੰਦ ਹੁੰਦਾ ਹੈ। ਖੁਸ਼ ਹੋ
ਹਾਂ। ਕਈਆਂ ਬੰਦਿਆਂ ਨੂੰ ਹੁੰਦਾ। ਪਰ ਮੈਨੂੰ ਨੀ ਐ ਨਹੀਂ ਕਿ ਬਚਪਨ ਚ ਖਾਧਾ ਨਹੀਂ। ਬਚਪਨ ਚ ਅੰਡੇ ਖਾਧੇ ਹੈ।
ਅੱਛਾ ਓਕੇ।
ਹੈਲੋ
ਠੀਕ ਹੈ। ਜਿਹਨੂੰ ਜੋ ਪਸੰਦ ਹੈ। ਉਹਿਓ ਖਾਣਾ ਚਾਹੀਦਾ। ਜਬਰਦਸਤੀ ਨਾਲ ਕੁਛ ਨਹੀਂ ਖਾਣਾ ਚਾਹੀਦਾ।
ਅੱਛ ਅੰਡੇ ਵੀ ਖਾਧੇ ਐ। ਆਮਲੇਟ ਵੀ ਖਾਧਾ ਐ। ਉਬਲੇ ਹੋਏ ਅੰਡੇ ਖਾਂਦੇ ਨੇ, ਉਹ ਵੀ ਅੰਡਾ ਕੜੀ ਵੀ ਖਾਂਦੀ ਹੈ। ਫੇਰ ਉਸ ਤੋਂ ਇਲਾਵਾ ਨਹੀਂ ਖਾਧਾ।
ਅੱਜ-ਕੱਲ੍ਹ ਇੱਕ- ਇੱਕ ਐਟਮ ਦੀ ਕਿੰਨੀਆਂ ਲੋਕੀ ਡਿਸ਼ ਬਣਾ ਰੇ ਨੇ। ਹੁਣ ਅੰਡਾ ਵੀ ਘੱਟ ਤੋਂ ਘੱਟ ਪੰਜਾਹ ਟਾਈਪ ਦਾ ਬਣਾਉਂਦੇ ਨੇ ਲੋਕੀ ਤਾਂ ਖਾਂਦੇ
ਹਾਂ
ਇਹ ਚੱਕਰ ਹੈ ਤੇ ਵੈਜੀਟੇਬਲਸ ਤੁਹਾਨੂੰ ਕੀ ਪਸੰਦ ਹੈ? ਕਿਹੜਾ ਵੈਜੀਟੇਬਲ ਤੁਸੀਂ ਸਭ ਤੋਂ ਜ਼ਿਆਦਾ ਖਾਂਦੇ ਹੋ? ਪਸੰਦ ਕਰਦੇ ਕਿ?
ਕਠਲ, ਅਰਭੀ ਕਠਲ ਨੀ ਆਉਂਦਾ ਇੱਕ
ਕਠਲ। ਕਠਲ ਕੀ ਸਬਜ਼ੀ ਹੈਨਾ?
ਹਾਂ।
ਹਾਂ ਉਹ ਮੈਨੂੰ ਵੀ ਵਧੀਆ ਲੱਗਦੀ ਹੈ।
ਅਰਬੀ
ਪਰ ਫੇਵਰੇਟ ਕੌਣ ਹੈ? ਸਭ ਤੋਂ ਟੋਪਿਕ ਚੀਜ਼ ਹੋਵੇ ਜੇੜੀ ਤੈਨੂੰ ਫੇਵਰੇਟ ਲੱਗੀ ਹੋਵੇ?
ਮਸ਼ਰੂਮ ਹੋ ਗਈ, ਕਠਲ ਹੋ ਗਿਆ, ਅਰਬੀ ਹੋ ਗਈ ਸਭ ਖਾ ਲੈਂਦੀ ਆ ਮੈਂ।
ਨਹੀਂ ਖਾਂਦੇ ਆ ਤੇ ਮੈਂ ਵੀ ਕਦੇ ਨੀ, ਟਿੰਡੇ ਮੈਂ ਖਾ ਲੈਂਦਾ। ਤੇ ਮੈਨੂੰ ਨਾ ਕਰੇਲੇ ਬਹੁਤ ਪਸੰਦ ਕਰੇਲੇ ਸਬਜ਼ੀ 'ਚ ਮੇਰੀ ਕਰੇਲਾ ਸਬਜ਼ੀ ਫੇਵਰੇਟ ਹੈ ਸਭ ਉਹ ਕਰੇਲਾ, ਘੱਟੋ-ਘੱਟ ਮੈਂ ਪੰਜ-ਸੱਤ ਟਾਈਪ ਦਾ ਬਣਾ ਕੇ ਖਾਂਦਾ।
ਮੈਨੂੰ ਕਦੇ ਕੋਈ ਕਰੇਲਾ ਪੂਰੇ ਵੀਕ ਖਿਲਾਏ ਨਾ, ਮੈਂ ਖਾ ਲੈਂਦਾ ਆਰਾਮ ਨਾਲ। ਕਰੇਲਾ ਮੈਨੂੰ ਏਨਾ ਫੇਵਰੇਟ ਹੈ।
ਠੀਕ ਹੈ।
ਕਰੇਲੇ ਤਾਂ ਮੈਂ ਬੋਤ ਖਾ-ਖਾ ਕੇ ਅਕਦਾ ਨੀ। ਮੈਂ ਆਰਾਮ ਨਾਲ ਖਾਂਦਾ ਕਰੇਲਾ, ਖੁਸ਼ ਹੋ ਕੇ ਖਾਂਦਾ ਬਹੁਤ। ਕਰੇਲਾਸ ਮੈਨੂੰ ਬਹੁਤ ਪਸੰਦ ਹੈ।
ਅਰਬੀ ਖਾ ਸਕਦੇ ਹਾਂ, ਮੈਂ ਅਰਬੀ, ਕਠਲ ਖਾ ਸਕਦੀ ਹਾਂ।
ਹਾਂ ਘੱ ਕਠਲ ਦੀ ਸਬਜ਼ੀ ਬਹੁਤ ਵਧੀਆ ਰਹਿੰਦੀ। ਕਠਲ ਦੀ ਸਬਜ਼ੀ ਦਾ ਥੋੜ੍ਹਾ ਟੇਸਟ ਚਿਕਨ ਟਾਈਪ ਹੁੰਦਾ, ਹੈ ਨਾ?
ਹਾਂ।
ਹਨਾ।
ਹਾਂ।
ਵਧੀਆ ਏ।
ਬ ਤਿੰਨਡ ਖਾਣਗੇ ਤਿੰਨਡ ਖਣ ਸੀ। ਮੇਰੇ ਡੈਡੀ ਨੂੰ ਪਸੰਦ ਹੈ ਬਥੇ ਦੇ ਕਿਸੇ ਨੂੰ ਪਸੰਦ ਨ ਹੈ ਮੰਮੀ ਨੂੰ, ਭਰਾ ਨੂੰ, ਭੈਣ ਨੂੰ ਕੋਈ ਨੀ ਖਾਂਦਾ ਸ ਡੈਡੀ
ਸਬਜ਼ੀ ਹਰ ਇੱਕ ਖਾ ਲੈਂਦਾ ਮੈਂ ਪਹਿਲੇ ਬੈਂਗਨ ਨਹੀਂ ਸੀ ਖਾਂਦਾ ਹੁੰਦਾ ਮੈਨੂੰ ਬੈਂਗਨ ਚੰਗੇ ਨਹੀਂ ਸੀ ਲੱਗਦੇ ਹੁੰਦੇ।
ਤੇ ਪਤਾ ਨੀ ਮੈਂ ਖਾ ਨਹੀਂ ਸਕਦਾ ਹੁੰਦਾ ਬੇਗਣ ਨਹੀਂ ਸੀ ਖਾ ਲੋਕੀ ਸ ਬੈਂਗਨ ਖਾਂਦਾ ਬਟ ਫਿਰ ਖਾ ਲੈਂਦਾ ਵਿੱਚ, ਵਿਚ ਬਾਰੇ ਖਾ ਲੈਂਦਾ। ਬੈਂਗਣ ਦਾ ਵਰਤਾ ਬਣਦਾ ਨਾ ਇੱਕ ਟਾਈਪ ਹੁੰਦੀ ਆ ਉਹਨੂੰ ਪੂਰੇ ਬੈਂਗਨ ਨੇ ਕੱਟ ਕੇ ਵਿੱਚ ਉਹ ਕੁਛ ਪਾ ਕੇ ਉਹਦਾ ਫਿਰ ਉਹ ਬਣਾਉਦੇ ਨੇ।
ਜਿਹੜੇ ਵੱਡੇ ਭੈਣ, ਛੋਟੇ।
ਵੱਡੇ ਬੈਂਗਣ ਵਰਤਾ ਟਾਈਪ ਬਣਾਉਂਦੇ ਨੇ ਤੇ।
ਹਹ ਪੜ ਬੰ
ਨਹੀਂ ਠੀਕ ਹੈ ਸਬਜ਼ੀ ਬਹੁਤ ਅੱਛੀ ਹੈ ਬਟ ਮੈਨੂੰ ਉਹ ਚੀਜ਼ ਮਿਲੀ ਨਹੀਂ ਬੈਂਗਣ ਵਿੱਚ ਜਾਂ ਕੋਈ ਐਸਾ ਆਈਟਮ ਕਿਸੇ ਨੇ ਬਣਾ ਕੇ ਖਿਲਾਈ ਨਹੀਂ ਜਾਂ ਮੈਨੂੰ ਪਤਾ ਨਹੀਂ ਲੱਗਿਆ ਕਿ ਇੱਦਾਂ ਹੋਵੇਏਆਂ ਤੁਹਾਨੂੰ ਬਹੁਤ। ਵਧੀਆ ਲੱਗਣ ਜੀ।
ਕੋਸ਼ਿਸ਼। ਦੀ ਨਈ ਨ ਰੈਪਸ ਮੈਂ, ਦੇਖਾਂਗਾ ਕਿ ਬੈਂਗਨ ਕੀ ਕਿੰਨੇ ਟਾਈਪ ਦੇ ਲੋਕ ਕਿੱਦਾਂ -ਕਿੱਦਾਂ ਬਣਾ ਕੇ ਖਾਂਦੇ ਓਦਾ ਟਰਾਈ ਕਰਾਂਗੇ ਇਕ ਵਾਰ ਮੈਂ ਵੀ। ਜੇ ਅੱਛਾ ਲੱਗਾ ਨੀ ਵੈਸੇ ਖਾ ਲੈਂਦਾ ਇਨੇ ਵੀ ਮੈਂ ਨਖਰੇ ਨੀ ਮਾਰਦਾ।
ਨੇ ਮੇਰੇ ਪ ਡੈਡੀ ਬਣਾ ਦਿਆ ਕੀ ਕੈਂਦੇ ਸਭ ਨੂੰ ਖੁਵਾਵਾਂਗਾ ਮੈਂ ਬੜੇ ਅੱਛੇ ਤਰੀਕੇ ਨਾਲ ਮਨਾਵਾਂਗਾ ਜੇ ਲਈ
ਅੱਛਾ ਓਕੇ ਚਲੋ ਠੀਕ ਐ ਫੇਰ ਰੱਖਦੇ ਆ।
ਠੀਕ ਐ।
ਠੀਕ ਐ।
ਠੀਕ ਐ ਫਿਰ।